ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਹੋਰ ਸੁਣਾਓ ਕੀ ਹਾਲ- ਚਾਲ।
ਵਧੀਆ ਜੀ ਵਧੀਆ, ਤੁਸੀਂ ਸੁਣਾਓ।
ਬਹੁਤ ਬੁਰਾ ਹਾਲ ਏ ਗਰਮੀ ਦਾ।
ਹਾਂਜੀ ਗਰਮੀ ਤਾਂ ਬਹੁਤ ਹੋਈ ਪਈ ਹੈ, ਦੋ ਦਿਨ ਤੋਂ ਬਹੁਤ ਹੀ ਜ਼ਿਆਦਾ ਪੈ ਰਹੀ ਹੈ ਗਰਮੀ।
ਕੱਲ ਤੇ ਮੈਨੂੰ ਲੱਗਦਾ ਆਸਮਾਨ ਨੂੰ ਛੂ ਗਈ ਸੀ ਗਰਮੀ, ਘਬਰਾਹਟ ਹੋ ਰਹੀ ਸੀ। ਕਿ ਕਮਰਿਆਂ 'ਚ ਬੈਠੇ ਵੀ
ਹਾਂਜੀ, ਕੱਲ੍ਹ ਤੇ ਬਹੁਤ ਅੱਜ ਤੋਂ ਉਸ ਤੋਂ ਵੀ ਜ਼ਿਆਦਾ ਹੈ ਅੱਜ ਕੂਲਰ ਵੀ ਚੱਲਦੇ ਪਏ ਨੇ, ਪੱਖੇ ਵੀ ਚੱਲਦੇ ਪਏ ਨੇ, ਏਸੀ ਵੀ ਚੱਲਦੇ ਪਏ ਨੇ, ਤਾਂ ਵੀ ਚੈਨ ਨਹੀਂ ਪੈਂਦਾ ਪਿਆ।
ਹਾਂਜੀ, ਬੜੀ ਗਰਮੀ ਪੱਖਿਆਂ ਥੱਲੇ ਤਾਂ ਐਂਜ, ਪਸੀਨੇ ਹੀ ਆ ਰਹੇ ਨੇ ਬਾਰ-ਬਾਰ।
ਹੋਰ ਰਸੋਈ ਵਿੱਚ ਤੇ ਖੜਾ ਵੀ ਨਹੀਂ ਹੋਇਆ ਜਾ ਰਿਹਾ, ਕਿ ਕਿਉਕਿ ਬੰਦਾ ਖੜਾ ਹੋ ਕੇ ਰੋਟੀ ਬਣਾ ਲਏ ਇੱਕਦਮ, ਇਤਨੇ ਪਸੀਨੇ ਆ ਰਹੇ ਨੇ।
ਕਾਹਲੀ ਪੈ ਰਹੀ ਬੜੀ ਅੰਦਰ ਬੈਠਿਆਂ ਵੀ ਚੈਨ ਨਹੀਂ ਏ ਤੇ ਰਸੋਈ ਤੇ ਉਹਦਾ ਹੀ ਨਹੀਂ ਮਾਣ ਹੈ ਜਿਹੜੀ ਰੋਟੀ ਰੋਟੀ ਬਣਾਉਣੀ ਏ।
ਹ ਮ ਬਹੁਤ ਜ਼ਿਆਦਾ ਗਰਮੀ ਹੈ, ਮੈਂ ਤਾਂ ਸੋਚ ਰਹੀ ਸੀ ਬੱਚਿਆਂ ਦੇ ਸਕੂਲ ਖੁੱਲਣ ਵਾਲੇ ਨੇ। ਕਿ ਥੋੜ੍ਹੀ ਛੁੱਟੀਆਂ ਹੋਰ ਵੱਧ ਜਾਣ, ਇਤਨੀ ਗਰਮੀ 'ਚ ਬੱਚੇ ਬੇਹਾਲ ਹੋ ਜਾਣਗੇ।
ਉਹ ਤੇ ਹੈਗਾ ਦੇਖੋ ਅਗਰ ਇਸ ਤਰ੍ਹਾਂ ਹੀ ਗਰਮੀ ਪਏਗੀ। ਤੇ ਗੌਰਮਿੰਟ ਸਰਕਾਰ ਛੁੱਟੀਆ ਵਧਾਏਗੀ ਹੀ।
ਸਰਕਾਰ ਇੱਥੋਂ ਦੀ ਤੇ ਪਤਾ ਨਹੀਂ ਹੁਣ ਵਧਾਏਗੀ ਕਿ ਨਹੀਂ ਵਧਾਏਗੀ ਕਿ ਸਮਝ ਤੇ ਆਉਂਦੀ ਨਹੀਂ ਕੁਛ। ਪਰ ਇੱਕ ਤਰੀਕ ਨੂੰ ਤੇ ਖੋਲ ਜਾਣੇ ਨੇ ਇੱਥੋਂ ਦੇ ਸਕੂਲ ਮੈਂਸਜ ਤੇ ਆ ਗਏ ਹੋਏ ਨੇ ਬੱਚਿਆਂ ਨੂੰ।
ਮੈਸਜ ਆ ਗਿਆ ਅਗਰ ਗਰਮੀ ਇਸ ਤਰਾਂ ਹੀ ਕੰਟੀਿਨਿਊ ਰਹੀ ਤੇ ਫਿਰ ਤਾਂ ਨੈਚੂਰਲੀ ਛੁੱ ਛੁੱਟੀਆਂ ਵਧਾਉਣੀਆਂ ਪੈਣਗੀਆਂ ਉਹਨਾਂ ਨੂੰ।
ਵੈਸੇ ਤਾਂ ਵਧਾਉਣੀ ਚਾਹੀਦੀ ਕਿ ਬਹੁਤ ਜ਼ਿਆਦਾ ਗਰਮੀ ਹੈ, ਬੱਚੇ ਬੱਸਾਂ ਦੇ ਵਿੱਚ ਜੇ ਟਰੈਵਲ ਕਰਦੇ ਨੇ।
ਘਰ ਦੇ ਵਿੱਚ ਹੀ ਨੀ ਮਾਣ ਹੈ ਗਰਮੀ, ਤੇ ਫਿਰ ਬੱਚਿਆਂ ਨੇ ਟਰੈਵਲ ਕਰਕੇ ਜਾਣਾ। ਕੁਛ ਨੇ ਬਾਏ ਫੁੱਟ ਜਾਣਾ।
ਹਾਂਜੀ।
ਤੇ ਔਨਾਂ ਦਾ ਤੇ ਜੈਦਾ ਬੁਰਾ ਹਾਲ ਹੈ।
ਓਹ ਤੇ ਹੈ, ਬੱਚੇ ਤ ਬੱਸਾਂ ਆਵੀਂ ਜਦੋਂ ਬੈੰਦੇ ਨੇ ਔਦੋਂ ਜਾਮ ਲੱਗ ਜਾਂਦਾ ਵਾ ਜਗ੍ਹਾ- ਜਗ੍ਹਾ ਤੇ। ਬੱਚਾ ਤੇ ਗਰਮੀ ਚ' ਪਰੇਸ਼ਾਨ ਹੋਜੇਗਾ ਬੌਤ।
ਚਲਦੀ ਬੱਸ ਚ' ਤੇ ਚਲੋ ਹਵਾ ਚਲਦੀ ਐ ਤੇ ਫੀਲ ਨੀ ਹੁੰਦਾ। ਲੇਕਿਨ ਜਦੋਂ ਰੁਕ ਜਾਂਦੀ ਏ ਔਦੋਂ ਤੇ ਬੁਰਾ ਹਾਲ ਹੋ ਜਾਂਦਾ।
ਮਿਨੂੰ ਤੇ ਲੱਗਦਾ ਪਿਆ ਕਿ, ਵਧਾ ਦੇਣੀ ਚਾਈਦੀ ਏ ਥੋੜ੍ਹੀਆ ਜੀ ਛੁੱਟੀਆਂ। ਬੱਚਿਆਂ ਦੀਆਂ ਐਹ ਗਰਮੀ ਵੇਖਦੇ ਹੋਏ ਦਸ -ਬਾਰਾਂ ਦਿਨ ਹੋਰ ਕੱਢ ਦੇਣੇ ਚਾਹੀਦੇ ਏਨਾਂ ਨੂੰ।
ਐਸ ਲੱਗ ਵੀ ਨਹੀਂ ਰਿਹਾ ਕਿ ਬਾਰਿਸ਼ ਹੋਏਗੀ। ਕੋਈ ਸੰਭਾਵਨਾ ਹੀ ਨਹੀਂ।
ਨਾ ਬਿਲਕੁਲ ਵੀ ਨਹੀਂ ਲੱਗਦਾ ਪਿਆ ਬਾਰਿਸ਼ ਦਾ ਤੇ ਬਿਲਕੁ ਬਿਲਕੁਲ ਵੀ ਨਹੀਂ ਲੱਗਦਾ ਪਆ। ਐਕਚੁਲੀ ਗੱਲ ਕੀ ਏ ਨਾ ਕਿ ਸਭ ਜਗ੍ਹਾ ਹੁਣ ਗਲੋਬਲ ਵਾਰਮਿੰਗ ਕੁ ਕੁਛ ਜ਼ਿਆਦਾ ਹੀ ਹੋ ਗਈ ਹੈ। ਕਿ ਲੋਕਾਂ ਨੇ ਹਰ ਚੀਜ਼ ਚ' ਏਸੀ, ਹਰ ਚੀਜ਼ ਚ' ਏਸੀ। ਉਹਦੇ ਨਾਲ ਕਿਤਨਾ, ਹੂ, ਮ ਗਲੋਬਲ ਵਾਰਮਿੰਗ ਉੱਡਦੀ ਏ ਪੋਲਿਊਸ਼ਨ ਵੱਧ ਗਿਆ ਵੈ। ਤੁਸੀਂ ਅਸੀਂ ਅ ਗਏ ਸੀ ਕਿਤੇ ਇੱਕ ਜਗ੍ਹਾ ਤੇ, ਉੱਥੇ ਅਸੀਂ ਖੜੇ ਸੀ, ਮਤਲਬ ਉਸ ਬਿਲਡਿੰਗ ਦੇ ਵਿੱਚ ਘੱਟੋ- ਘੱਟ ਨਹੀਂ ਤੇ ਮਤਲਬ ਪੰਜ ਸੌ- ਛੇ ਸੌ ਏ ਸੀ ਲੱਗਿਆ ਹੋਏਗਾ, ਉ ਉਹਦੇ ਨੀਚੇ ਜਦੋਂ ਅਸੀਂ ਖੜੇ ਉਹ ਜਿਹੜਾ ਭੱਕਾ ਸੀ ਹੋ-ਹੋ! ਮਤਲਬ ਖੜਾ ਹੀ ਨਹੀਂ ਹੋਇਆ ਜਾ ਰਿਹਾ ਸੀ ਹੀਟ ਹੀਟ ਇੱਤਨੀ ਨਿਕਲਦੀ ਸੀ ਕਿ, ਖੜਾ ਨਹੀਂ ਹੋਇਆ ਜਾ ਰਿਹਾ ਸੀ।
ਔਦੇ ਕੋਲ ਜੇੜੇ ਛੋਟੀ ਲੋਅਰ ਕਾਸਟ ਦੇ ਰੈੰਦੇ ਲੋਗ ਔਨਾਂ ਦੀ ਤੇ ਜ਼ਿੰਦਗੀ ਹਰਾਮ ਹੈ, ਉਨਾਂ ਦੀ ਤੇ ਜ਼ਿੰਦਗੀ ਹਰਾਮ ਹੈ।
ਜਗ੍ਹਾ ਤੇ ਪੇੜ ਕੱਟੀ ਜਾ ਰੇ ਨੇ। ਪੇੜ ਕੱਟੀ ਜਾ ਰੇ ਨੇ ਤੇ ਫਿਰ ਓਹ, ਕਿੱਥੋਂ ਠੰਡਕ ਆਣੀ ਐ।
ਔਦੇ ਨਾਲ ਵੀ ਤੇ ਬਾਰਸ਼ਾ ਨੂੰ ਫ਼ਰਕ ਪਏਗਾ ਨਾ।
ਹਾਂ, ਪੇੜ ਸਭ ਜਗ੍ਹਾ ਕੱਟੀ ਜਾ ਰੇ ਨੇ। ਸਮਾਰਟ ਸਿਟੀ ਬਣਾਣ ਦੇ ਚੱਕਰ ਦੇ ਵਿੱਚ ਹਰਿਆਲੀ ਤੇ
ਹਰਿਯਾਲੀ ਨੀ ਹੋਏਗੀ, ਔਕਸੀਜਨ ਨੀ ਮਿਲੇਗੀ, ਨਿਰੀ ਅ ਮਾਤ ਤਰ੍ਹਾਂ ਕਾਰਬਨ ਡਾਇਆਕਸੀਅਡ ਦੀ ਵਧਦੀ ਜਾਏਗੀ, ਆਕਸੀਜਨ ਮਿਲੇਗੀ ਨੀ ਤੇ ਲੋਕ ਲੋਕਾਂ ਦਾ ਜੀਵਨ ਤੇ ਨਸ਼ਟ ਹੋਈ ਜਾਣ।।
ਔਹੀ ਸਾਰੀ ਹਰਿਆਲੀ ਖ਼ਤਮ ਕਰਤੀ ਇਹਨਾਂ ਨੇ, ਔ ਕੱਟੀ ਜਾ ਰੇ ਨੇ ਪੇੜ।
ਪੇੜ ਕੱਟੀ ਜਾਂਦੇ ਨੇ, ਮਾਉਂਟੇਨ ਕੱਟੀ ਜਾਂਦੇ ਪੇਣੇ। ਪਹਾੜ ਕੱਟ-ਕੱਟ ਕੇ ਪੁੂੱਲ ਬਣਾਈ ਜਾ ਰੇ ਨੇ। ਲੋਕਾਂ ਵਾਸਤੇ, ਲੋਕੀ ਤੇ ਕਿੱਥੇ ਉੱਤੇ- ਉੱਤੇ ਜਾ ਕੇ ਰੈਣਾ ਸ਼ੁਰੂ ਹੋ ਗਏ ਨੇ, ਜਿੱਥੇ ਕੋਈ ਨੀ ਉਮੀਦ ਵੀ ਨੀ ਕਰਦਾ। ਔਥੇ ਵੀ ਪੌੰਚ ਗਏ ਨੇ ਰੈਣ ਵਾਸ ਤੇ, ਹੁਣ ਤੇ ਲੋਕੀ ਹੌਲੀ-ਹੌਲੀ ਕਰਕੇ ਲੋਕਾਂ ਨੇ ਮੈਨੂੰ ਲੱਗਦਾ ਹਿਮਾਲਿਆ ਚ' ਵੀ ਘਰ ਬਣਾਣ ਲੈਣੇ ਨੇ। ਬੋਲੇ ਸ਼ੰਕਰ ਏਨਾਂ ਕ ਇੰਨੀ ਦੂਰ ਗਿਆ। ਤੇ ਏਨਾਂ ਨੇ ਬੋਲੇ ਸ਼ੰਕਰ ਕੋਲ ਪੋੰਚ ਜਾਣੈ ਹੁਣ, ਘਰ ਰੈਣ।
ਹੁਣ ਹੋਰ ਕੋਈ ਜਗ੍ਹਾ ਤੇ ਛੱਡਣੀ ਨੀ, ਲੋਕਾਂ ਨੇ ਤੇ ਫੇਰ ਔਥੇ ਹੀ ਪਹੁੰਚਣਾ ਵੈਂ।
ਦੇਖਾ ਨਾ ਕਿੱਥੇ-ਕਿੱਥੇ ਪੌੰਹਚੇ ਨੇ ਲੋਗ? ਜਿੱਥੇ ਲੋਕਾਂ ਨੂੰ ਉਮੀਦ ਨੀ। ਪਾੜੀਏ ਦੇ ਉੱਤੇ।
ਮਤਲਬ ਲੋਕੀ ਆਪਣੀ ਜਾਨ ਦਾ ਰਿਸਕ ਲੈ ਕੇ ਵੀ ਪੌੰਚ ਜਾਂਦੇ ਨੇ ਔਥੇ।
ਬਿਲਕੁਲ- ਬਿਲਕੁਲ, ਕੀ ਗਰਮੀ ਤੋਂ ਰਾਹਤ ਮਿਲੇਗੀ ਸਾਨੂੰ।
ਗਰਮੀ ਤੋਂ ਰਾਹਤ ਮਿਲੇਗੀ ਲੇਕਿਨ ਫੇਰ ਆਣਾ ਤੇ ਅਪਣੇ ਘਰ ਹੀ ਏ ਦੁਬਾਰਾ।
ਲੋਕੀ ਗਰਮੀ ਤੋਂ ਰਾਹਤ ਵਸ ਥੇ ਹੀ ਲੋਕੀ, ਅਲਗ ਹੀ ਸਟੇਸ਼ਨਾਂ ਤੇ ਜਾ ਰੇ ਨੇ।
ਹਾਂ, ਬੌਤ ਪੈਸਾ ਲੋਗ ਲਗਾ ਰੇ ਐ। ਲੇਕਿਨ ਇਹ ਕਿ ਉੱਥੇ ਕਿਤਨੇ ਦਿਨ ਰਹਿ ਲੋਗੇ ਤੁਸੀਂ, ਦਸ ਦਿਨ ਰਹਿ ਲੋਗੇ। ਉਸ ਤੋਂ ਬਾਅਦ ਤੇ ਆਣਾ ਆਪਣੇ ਘਰ ਚ ਹੀ ਆ ਤੁਸੀ।
ਬਿਲਕੁਲ।
ਅਸੀਂ ਵੀ ਗਏ ਸੀ ਪਰ ਕੀ ਫਾਇਦਾ ਹੋਇਆ ਹਾਰ ਕੇ ਆਪਣੇ ਘਰ ਆ ਕੇ ਉਹੀਓ
ਵਾਪਿਸ ਉਹੀ ਗਰਮੀ ਲੇਕਿਨ ਇਹ ਕਿ ਲੋਕਾਂ ਨੂੰ ਸਕੂਨ ਮਿਲਦਾ। ਥੋੜੇ ਪੈਸੇ ਖਰਚ ਲੈ ਥੋੜੇ ਉਹ ਠੰਡੇ ਹੋ ਜਾਂਦੇ ਨੇ ਪੈਸਾ ਖਰਚ ਕੇ।
ਠੰਡੇ ਹੋ ਗਏ ਸੀ ਇਹ ਗੱਲ ਤੇ ਹੈਗੀ ਹੀ ਕਿ ਉੱਥੋਂ ਦੇ ਮੌਸਮ ਤੇ ਇੱਥੋਂ ਦੇ ਮੌਸਮ ਚ ਜ਼ਮੀਨ ਆ ਮਾਨ ਦਾ ਫ਼ਰਕ ਸੀ।
ਉਹ ਚੇਂਜਿੰਗ ਕਿਦੇ ਨਾਲ ਮਿਲੀ ਤੁਹਾਨੂੰ ਪੈਸੇ ਨਾਲ।
ਪੈਸੇ ਨਾਲ
ਜੇ ਤੁਸੀਂ ਪੈਸਾ ਨਾ ਖਰਜ ਕੇ ਹਿਲ ਸਟੇਸ਼ਨ ਤੇ ਜਾਂਦੇ। ਤੇ ਤੁਸੀਂ ਚੇਂਜਿੰਗ ਲੈ ਸਕਦੇ ਸੀ? ਨਹੀਂ ਲੈ ਸਕਦੇ ਸੀ ਨਾ। ਤੇ ਨਜ਼ਾਰਾ ਕਿਦੈ ਪੈਸੇ ਦਾ, ਸਾਰੇ ਲੋਕ ਜਾ ਰੇ ਨੇ ਕੋਈ ਮਾੜਾ ਲੋਕ ਥੋੜੀ ਜਾ ਰੇਐ ਕੋਈ ਹਲ ਜਿਦੇ ਕੋ ਜਿਦੀ ਪੋਕਿਟ ਚ ਘਰ ਦਾ ਦਾਲ-ਫੁਲਕੇ ਦਾ ਈ ਗੁਜ਼ਾਰਾ ਓਹ ਲੋਕੀ ਥੋੜ੍ਹੇ ਜਾ ਰੇ ਨੇ। ਜਾ ਰੇ ਨੇ ਜਿਨਾਂ ਦੀਆਂ ਜੇਬਾਂ ਔਵਰ ਨੇ।
ਸਹੀ ਗੱਲ ਐ।
ਦੂਸਰੇ ਬੰਦੇ ਨੇ ਜਾਣਾ ਹੀ ਨੀ।
ਛੇ।
ਦੂਸਰੇ ਨੇ ਤੇ ਸੋਚਦੇ ਹੀ ਰੈਣੈ, ਯਾਰ ਮੈਂ ਐਸ ਸਾਲ ਜਾਵਾਂਗਾ। ਚੱਲ ਐ ਸਾਲ ਨੀ, ਚਲੋ ਬੱਚਤ ਕਰਾਂਗਾ ਅਗਲੇ ਸਾਲ ਦੇਖਾਂਗਾ।
ਸਹੀ ਗੱਲ ਆ।
ਗਰਮੀ ਦਿਨੋ ਦਿਨ, ਦਿਨੋ ਦਿਨ ਜਾਦਾ ਹੀ ਹੁੰਦੀ ਜਾ ਰਹੀ ਏ।
ਜਾਦਾ ਹੀ ਹੋ ਰਹੀ ਐ, ਗਰਮੀ ਤਾਂ ਬਹੁਤ ਜਾਦਾ ਹੋ ਰਹੀ ਐ। ਠੰਡ ਤੇ ਪਹਿਲੇ ਠੰਡ ਕਿੰਨੀ ਪੈਂਦੀ ਸੀ ਪਹਿਲੇ।
ਅਸੀਂ ਛੋਟੇ ਸੀ ਨਾ ਸਾਡੇ ਪੇਰੈਂਟਸ ਕਹਿੰਦੇ ਸੀ ਕਿ ਛੇ ਮਹੀਨੇ ਗਰਮੀ ਛੇ ਮਹੀਨੇ ਠੰਡ। ਹੁਣ ਇੱਕ ਮਹੀਨਾ ਠੰਡ ਰਹਿ ਗਈ ਗਿਆਰਾਂ ਮਹੀਨੇ ਗਰਮੀ।
ਸਹੀ ਗੱਲ ਐ ਉਹ ਵੀ ਨੀ ਪੈਂਦੀ ਇੱਕ ਮਹੀਨਾ ਵੀ ਚੱਜ ਦੀ ਨੀ ਪੈਂਦੀ। ਉਹ ਵੀ ਜਨਵਰੀ ਚ ਵੀ ਦਸ ਦਿਨ ਪੈਂਦੀ ਐ ਬਸ ਠੰਡ ਪਵੇ ਤੇ। ਕਾਇਦੇ ਨਾਲ ਐਰਕੀ ਤੇ ਜਨ ਜਨਵਰੀ ਵੀ ਇੰਨੀ ਗਰਮ ਸੀ ਸੀ ਕਿ ਜਨਵਰੀ ਚ ਵੀ ਗਰਮੀ ਲੱਗਦੀ ਪਈ ਸੀ ਪੱਖੇ ਚੱਲਦੇ ਪਏ ਸੀ।
ਹਾਂ ਇਸ ਵਾਰੀ ਲੋਕਾਂ ਨੇ ਸਮ ਮਾਰਚ ਵਿੱਚ ਹੀ ਲਗਾ ਮਾਰਚ ਦੀ ਧੁੱਪਾਂ ਇੰਨੀਆਂ ਤੇ ਸੀ ਕਿ ਲੋਕਾਂ ਨੇ ਏਸੀ ਲਗਾ ਲਏ ਸੀ, ਮਾਰਚ ਦੀਆਂ ਧੁੱਪਾਂ ਲੋ ਕੀ ਕਹਿੰਦੇ ਸੀ ਜੂਨ, ਜੁਲਾਈ ਦੀਆਂ ਧੁੱਪਾਂ ਨੇ।
ਹਾਂ ਮਾਰਚ ਦੀ ਤਾਂ ਬਹੁਤ ਗਰਮ ਸੀ, ਲੇਕਿਨ ਜੋ ਦੋ ਅਪ੍ਰੈਲ ਚ ਫੇਰ ਥੋੜ੍ਹੀ ਜਿਹੀ ਇੱਕ ਬਾਰਿਸ਼ ਹੋਈ ਉਹਦੇ ਨਾਲ
ਹਾਂ ਉਹਦੇ ਨਾਲ ਥੋੜਾ ਚੇਂਜਿੰਗ ਹੋਇਆ ਨਹੀਂ ਤੇ ਮਾਰਚ ਤੇ ਤੋਬਾ-ਤੋਬਾ ਕਰਾਤੀ ਸੀ ਗਰਮੀ ਨੇ।
ਮਾਰਚ ਤੇ ਬਹੁਤ ਗਰਮ ਸੀ ਇੰਝ ਲੱਗਦਾ ਪਿਆ ਸੀ ਕਿ ਚ ਬਸ ਹੁਣ
ਜਿਸ ਤਰ੍ਹਾਂ ਹੁਣ ਆ ਨਾ ਧੁੱਪ, ਇਸ ਤਰ੍ਹਾਂ ਮਾਰਚ ਦੀ ਧੁੱਪ ਸੀ।
ਹੁਣ ਤੇ ਬਹੁਤ ਹੀ ਤੇਜ਼ ਆ, ਬਰਦਾਸ਼ਤ ਹੀ ਨਹੀਂ ਹੋ ਰਹੀ ਆ ਬਿਲਕੁਲ ਵੀ ਮਤਬ ਘਰ ਵੀ ਜਿਹੜੇ ਕਮਰੇ ਦੇ ਉੱਪਰ ਕਮਰੇ ਬਣੇ ਉਹ ਠੰਡੇ ਹੁੰਦੇ ਸੀ, ਹੁਣ ਉਹ ਵੀ ਗਰਮ ਲੱਗਦੇ ਪਏ ਨੇ।
ਸਮਝ ਨਹੀਂ ਆ ਰਹੀ ਕਿਉਂ ਇੰਨੀ ਜਾਦਾ ਹੀ ਗਰਮੀ ਕੁਝ ਕਦਰ ਤੋਂ ਜਾਦਾ ਗਰਮੀ ਹੋ ਗਈ ਆ।
ਟਾਵਰ ਜ਼ਿਆਦਾ ਵੱਧ ਗਏ ਨੇ ਮੋਬਾਇਲ ਫੋਨਾਂ ਦੇ, ਵਾਈਫਾਈ ਹਰ ਇੱਕ ਘਰ ਚ ਲੱਗ ਗਿਆ, ਉਹਦੇ ਰੇਡੀਏਸ਼ਨ ਨਿਕਲਦੀਆਂ ਵਾ, ਉਹਦੇ ਨਾਲ ਗਰਮੀ ਪੈਣੀ ਆ ਫਿਰ ਹੋਰ ਕੀ ਪੈਣਾ ਵਾ ਜਿਤਨੀ ਜ਼ਿਆਦਾ ਇਨਸਾਨ ਨੂੰ ਸਹੂਲਤ ਮਿਲਦੀ ਪਈ ਨਾ ਉਤਨਾ ਜਾਦਾ ਉਹ ਪਰੇਸ਼ਾਨ ਵੀ ਹੋ ਰਿਹਾ।
ਇਨਸਾਨ ਆਪਣਾ ਫਾਇਦਾ ਦੇਖਦਾ ਉਹ ਫਾਇਦੇ ਚ ਉਹਦਾ ਕੀ ਨੁਕਸਾਨ ਹੋ ਰਿਹਾ ਉਸ ਚੀਜ਼ ਨੂੰ ਨੋਟ ਨਹੀਂ ਨਾ ਕਰ ਰਹੇ।
ਹਾਂਜੀ
ਬਸ ਏਹੀ ਨੁਕਸਾਨ ਦਾ ਘਰ ਆ ਦੇਖੋ ਅਸੀਂ ਆਪਣੇ ਸੁੱਖ ਹੋਰ ਰਸਤੇ ਕਿ ਗਰਮੀ ਲਗਦੀ ਏ। ਸਾਡੇ ਕੋ ਜਿਆਦਾ ਕੰਮ ਨੀ ਹੁੰਦਾ ਅਸੀਂ ਵਾਸ਼ਿੰਗ ਮਸ਼ੀਨ 'ਚ ਕਪ ਕਪਡ਼ੇ ਧੋਣੇ ਆ ਵਾਸ਼ਿੰਗ ਮਸ਼ੀਨ 'ਚ ਕਪ ਕੱਪੜੇ ਧੋ ਰਹੇ ਆ ਕਿ ਬਿਜਲੀ ਨੀ ਖਪਤ ਹੋ ਰਹੀ।
ਸਹੀ ਗੱਲ ਐ।
ਕੇ ਐਕਸਟਰਾ ਪਾਣੀ ਨੀ ਲਗ ਰਿਹਾ।
ਪਹਿਲੇ ਤੇ ਲੋਕੀ ਹੱਥ ਦੇ ਨਾਲ ਧੋਂਦੇ ਸੀ। ਹੱਥ ਨਾਲ ਸਾਰੇ ਕੰਮ ਕਰਦੇ ਸੀ ਰੋਟੀਆਂ ਵੀ ਚੁਲ੍ਹਿਆਂ ਤੇ ਬਹਿ ਕੇ ਬਣਾਂਦੇ ਸੀ।
ਉਹਨਾਂ ਦੀ ਐਕਸਰਸਾਈਜ਼ ਵੀ ਤੇ ਹੁੰਦੀ ਸੀ ਨਾ।
ਹਾਂ ਤਾਂਈ ਤੇ ਪੁਰਾਣੇ ਬਜ਼ੁਰਗ ਹਜੇ ਤੱਕ ਸਹੀ ਖੜੇ ਨੇ ਤੇ ਅੱਜ ਕੱਲ੍ਹ ਦਾ ਜਿਹੜਾ ਨੌਜਵਾਨ ਆ ਉਹਦੇ ਕੋਲ ਖੜਾ ਹੀ ਨੀ ਹੋਇਆ ਜਾਂਦਾ।
ਉਹਨਾਂ ਨੂੰ ਇੰਨੀਆਂ ਬਿਮਾਰੀਆਂ ਨਹੀਂ ਸੀ।
ਛੋਟੇ- ਛੋਟੇ ਬੱਚੇ ਤੇ ਜਿਹੜੇ ਨੇ ਜਰਾ ਜਿਹਾ ਥੋੜਾ ਜਿਹਾ ਪੈਦਲ ਚਲਾ ਲੋ ਤੇ ਥੱਕ ਜਾਂਦੇ ਨੇ ਸ ਐਂਝ ਹੋ ਜਾਂਦੇ ਨੇ ਜਿੱਦਾਂ ਪਤਾ ਨੀ ਇਹਨਾਂ ਨੂੰ ਕਿੰਨਾ ਚਲਵਾ ਤਾ ਸੀ। ਤੁਰਿਆ ਹੀ ਨੀ ਜਾਂਦਾ ਇਹਨਾਂ ਦੇ ਕੋਲੋਂ।
ਕੀ ਸਾਡੇ ਹਰ ਕਿਸੇ ਕੋਲ ਸਕੂਟਰਸ ਨੇ ਹਰ ਜਗ੍ਹਾ ਜਾਣਾ ਹਲਕਾ ਹਲਕਾ ਜਿਹਾ ਵੀ ਜਾਣਾ ਉਹਦੇ ਤੇ ਹਲਕਾ ਜਿਹਾ ਵੀ ਜਾਣਾ ਉਹਦੇ ਤੇ ਅਸੀਂ ਚੱਲ ਕੇ ਨਹੀਂ ਰਾਜੀ ਨਹੀਂ ਜੀ ਚਲਾਂਗੇ ਗਰਮੀ ਲਗੇਗੀ। ਚਲਾਂਗੇ ਗਰਮੀ ਲਗੇਗੀ ਸਾਨੂੰ ਉਹ ਗਰਮੀ ਦੇ ਚੱਕਰ 'ਚ ਬੱਚੇ ਚੱਲਦੇ ਈ ਨੀ ਚੱਲਣਾ ਈ ਭੁੱਲ ਗਏ ਐ। ਅਸੀਂ ਖੁਦ ਵੀ ਮਾਰਕੀਟ ਜਾਣਾ ਹੋਏ ਚਾਹੇ ਕੋਲ ਦਸ ਮਿੰਟ ਦਾ ਈ ਰਸਤਾ ਹੋਏ। ਕੌਣ ਦਸ ਮਿੰਟ ਚੱਲੇਗਾ ਚਲੋ ਨਿਕਾਲੋ ਸਕੂਟਰ ਚੱਲਦੇ ਆ ਸਬਜ਼ੀ ਲੈਣੇ ਆ। ਚਲੋ ਮਾਰਕੀਟੋ ਫਰੂਟ ਲੈਣੇ ਆ, ਦੁੱਧ ਲੈਣੇ ਆ ਈਵਨ ਕਿ ਅਸੀਂ ਦੁੱਧ ਦੁੱਧ ਲੈਣ ਵੀ ਜਾਣਾ ਉਹ ਵੀ ਅਸੀਂ ਸਕੂਟਰ ਕੱਢਣੇ ਆ।
ਹਾਂ ਸਈ ਗੱਲ ਐ- ਐ ਗੱਲ ਤੇ ਹੈਗੀ ਐ। ਤੁਰਨ ਨੂੰ ਦਿਲ ਈ ਨੀ ਕਰਦਾ ਹੁਣ ਬਿਲਕੁਲ ਵੀ
ਚੱਲਦੇ ਜਦ ਕਿ ਚਲੋ ਤੁਹਾਡਾ ਪਸੀਨਾ ਬਾਹਰ ਆਏ ਤੁਹਾਡਾ ਸ਼ ਸ਼ਰੀਰ ਹਲਕਾ ਹੋਏ।
ਸਹੀ ਗੱਲ ਐ ਟੋਕਸੀਨਸ ਨੀ ਨਿਕਲਣਗੇ ਬਾਹਰ ਏਸੀ 'ਚ ਤਾਂਈ ਤੇ ਲੋਕੀ ਪਸੀਨਾ ਸਾਰਾ ਅੰਦਰ ਹੀ ਸੁੱਕ ਜਾਂਦਾ ਵੇ ਬਿਮਾਰੀਆਂ ਤਾਂਈ ਤੇ ਲੱਗਦੀਆਂ ਵ।
ਇਸੇ ਕਰਕੇ ਤੇ ਲੋਕ ਜਿੰਮ ਜੁਆਇਨ ਕਰਦੇ ਨੇ ਕਿ ਸਾਡਾ ਪਸੀਨਾ ਬਾਹਰ ਆਏ।
ਸਹੀ ਗੱਲ ਆ।
ਹਾਂ ਤੇ ਤੁਸੀਂ ਇਹੀ ਓ ਘਰ ਦੇ ਕੰਮ ਕਰੋ ਪੂਰੇ ਅੱਛੀ ਤਰ੍ਹਾਂ ਦੇਖੋ ਤੁਹਾਡਾ ਪਸ ਪਸੀਨਾ ਕਿਸ ਤਰਾ ਬਾਹਰ ਨਿਕਲਦਾ ਤੁਸੀਂ ਬੈਠੇ ਰਹਿਣਾ ਏਸੀ ਥੱਲੇ ਤੇ ਲਗਾ ਲੈਣੀ ਆ ਮੇਡ ਮੇਡ ਤੁਹਾਡੇ ਘਰ ਦੇ ਸਾਰੇ ਕੰਮ ਕਰ ਜੇਗੀ ਸਭ ਕੁਛ ਕਰ ਜੇਗੀ ਤੁਸੀਂ ਕਰੋਗੇ ਨੀ ਕੁਛ
ਇਹ ਗੱਲ ਤੇ ਹੈਗੀ ਐ।
ਹਾਂਜੀ ਵਧੀਆ ਲਗਿਆ ਤੁਹਾਡੇ ਨਾਲ ਗੱਲ ਕਰਕੇ
ਹਾਂਜੀ ਹੋਰ ਸਭ ਵਧੀਆ ਐ।
ਚਲੋ ਠੀਕ ਐ ਫਿਰ
ਹਾਂ ਹਾਂਜੀ-ਹਾਂਜੀ ਜ਼ਰੂਰ ਓਕੇ ਜੀ।